ਹੈਲੋ
ਹੈਲੋ
ਹੈਲੋ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ
ਹੋਰ ਕਿਵੇਂ ਕੀ ਕਰ ਰਹੇ ਹੋ? ਹੈਲੋ ਹਾਂਜੀ ਆਵਾਜ ਆਂਦੀ ਪੀਏ?
ਹੈਲੋ
ਹੈਲੋ
ਹੈਲੋ
ਹਾਂਜੀ ਆਵਾਜ ਆਈ ਹੁਣ?
ਹਾਂਜੀ-ਹਾਂਜੀ ਹੁਣ ਆਉਂਦੀ ਹੈ। ਸਤਿ ਸ੍ਰੀ ਅਕਾਲ ਭੈਣਜੀ
ਸਤਿ ਸ਼੍ਰੀ ਅਕਾਲ ਜੀ। ਹੋਰ ਕਿਵੇਂ।
ਠੀਕ -ਠਾਕ।
ਕੀ ਚੱਲ ਰਿਹਾ।
ਉਹ ਰੋਟੀ ਖਾਂਦੇ ਸੀ ਬੱਚੇ ਆਏ ਸੀ ਸ ਕੰਪਿਊਟਰ ਸੈਂਟਰ ਤੋਂ।
ਅੱਛਾ। ਹਾਂਜੀ। ਇਨੀ ਲੇਟ ਰੋਟੀ।
ਅ ਸੁਬਾਹ ਪੰਜ ਹਾਂ ਸ ਸਵੇਰੇ ਜਾ ਕੇ ਫਿਰ ਸ਼ਾਮ ਨੂੰ ਪੰਜ ਵਜੇ ਆਉਂਦੇ ਨਾ।
ਅੱਛਾ। ਸਵੇਰੇ ਜਾ ਆ ਕੇ ਸ਼ਾਮ
ਹਾਂ ਸਵੇਰੇ ਉਹ ਕਰਕੇ ਜਾਂਦੇ ਨਾਸ਼ਤਾ ਕਰਕੇ ਜਾਂਦੇ ਫੇਿਰ ਆ ਕੇ ਰੋਟੀ ਖਾ ਲੈਂਦੇ।
ਅੱਛਾ, ਅੱਛਾ। ਨਹੀਂ ਫਿਰ ਵੀ ਠੀਕ ਹੈ। ਲਕਿਨ ਫਿਰ ਵੀ ਲੇਟ ਹੋ ਜਾਂਦਾ ਨਾ ਬਹੁਤ ਕਾਫੀ ਨਾ।
ਹਾਂ ਪਰ ਹੁਣ ਖਾ ਕੇ ਨਾ ਪਿੱਛੇ ਸ਼ਾਮ ਨੂੰ ਘੱਟ, ਵੱਧ ਹੀ ਖਾਂਦੇ।
ਹਮ ਵੈਸੇ ਟਾਈਮ ਹੀ ਸ਼ਾਮ ਦਾ ਵਧੀਆ ਹੁੰਦਾ ਰੋਟੀ ਖਾਣਾ।
ਹਾਂ ਉਹਹੀ ਟਾਈਮਿੰਗ ਤਾਂ ਅੱਛਾ ਹੈ। ਟਾਈਮਿੰਗ ਕਿਸ ਹੈ ਨਾ ਦੁਪਹਿਰ ਛੇ ਸਾਢੇ ਛੇ ਸਤ ਵਜੇ ਤਕ। ਰਾ ਦਾ ਰੋਟੀ ਤੁਸੀਂ ਕਰ ਸਕਦੇ। ਜੋ ਫਾਲੋ ਚਾ।
ਛੇ ਵਜੇ ਦਾ ਛੇ ਵਜੇ ਦਾ ਟਾਈਮ ਵਧੀਆ ਰੋਟੀ ਦਾ ਹਜ਼ਮ ਵੀ ਹੋ ਜਾਂਦੀ। ਘੁੰਮ ਫਿਰ ਕੇ ਜੇ ਆਪਾਂ ਲੇਟ ਖਾਵਾਂਗੇ ਨਾ ਆਪਾਂ ਲੇਟ ਖਾ ਕੇ ਕੇ ਆਪਾਂ ਸੋ ਜਾਂਦੇ ਫੇਿਰ ਉਹ ਮੋਟਾਪਾ ਹੋ ਹੋ ਜਾਂਦਾ ਉਹਦੇ ਨਾਲ।
ਸਹੀ ਗੱਲ ਹੈ। ਉਹ ਤਾਂ ਹੈ ਹੀ ਹੈ। ਉਹ ਫਿਰ ਮੋਟਾਪਾ ਫੈਲਾ ਬਿਮਾਰੀਆਂ ਦਾ।
ਫਲ ਜਾਂਦਾ ਹਾਂ।
ਉਹਦੇ ਕਰ। ਨਹੀਂ, ਨਹੀਂ ਫਰ ਕੀ ਬਣਾਇਆ ਅੱਜ।
ਅੱਜ ਅਸੀਂ ਰਾਜਮਾਂ, ਚਾਵਲ ਕਰੇਲੇ, ਦੇਹੀਂ ਰਹਿਤਾ।
ਚਲੋ ਫਿਰ ਤ ਵਧੀਆ। ਅੱਛਾ ਲੰਗਾ। ਗਿਆ ਨਹੀਂ, ਨਹੀ, ਅੱਛਾ, ਕਿਸ ਨਾਲ ਬਣਾਦੇ। ਤੁਸੀਂ ਰਾਜਮਾਂ
ਰਾਜਮਾ ਅਸੀਂ ਵਾਈਟ ਵਾਲੇ ਬਣਾਦੇ, ਇੱਕ ਤਾਂ ਕ ਬਲੈਕ ਵੀ ਮਿਲਦੇ ਨਾ।
ਹਾਂਜੀ। ਹਾਂ, ਲਾਲ। ਜੇ ਹਾਂਜੀ, ਉਹ ਛਿਲਕੇ ਵਾਲੇ, ਛਿਲਕੇ ਵਾਲੇ। ਹਾਂਜੀ, ਉਹ ਛਿਲਨ ਵਾਲੇ ਹੁੰਦੇ ਆ ਨਾ? ਹਾਂਜੀ, ਹਾਂ, ਵਾਈਟ ਵਾਲੇ ਹੁੰਦੇ ਆ। ਬਰਾਬਰ। ਉਹ ਮਟਰ ਆਰੋ ਛਿੱਲਣਾ ਪੈਂਦਾ ਉਹਨੂੰ।
ਹਾਂ।
ਟਮਟਰ ਛਿਲਦੇ ਨਾ ਉਸ ਛਿੱਲ ਤੇ ਓਨੂੰ। ਹਾਂਜੀ।
ਹਾਂ, ਹਾਂ, ਉਹ ਲਾਲ ਵਾਲੇ ਨਾ, ਟੇਸਟੀ ਨਹੀਂ ਬਣਦੇ। ਵਾਈਟ ਵਾਲੇ ਵਧੀਆ, ਉਹ ਘੁੱਲ ਜਾਂਦੇ ਨਾ ਵਧੀਆ।
ਹਾਂਜੀ। ਹਾਂ, ਉਹੀ ਮੇਰੀ ਮੰਮੀ ਵੀ ਉਸ ਉਹੀ ਬਣਾ
ਅੱਛਾ, ਅੱਛਾ, ਰਾਜਮ ਪਨੀਰ, ਪਨੀਰ ਵੀ ਪਾਂਉਂਦੇ ਹੋਰ ਆਲੂ ਵੀ ਕਦੇ-ਕਦੇ ਪਨੀਰ ਪਾਉਂਦੇ, ਕਦੇ-ਕਦੇ ਆਲੂ ਪਾਉਂਦੇ।
ਅੱਛਾ, ਰਾਜਮਾ ਚ?
ਹਾਂ, ਆਲੂ ਵੀ ਪਾ ਸਕਦੇ।
ਹਾਂ। ਅਸੀਂ ਮੰਮੀ ਬਣਾਉਂਦੀ ਨਾ ਜਿਹੜੇ, ਇਹ ਜੋ ਤੁਸੀਂ ਬੋਲਦੇ ਨਾ, ਛਿਲਕੇ ਵਾਲੇ ਇਹਦੇ 'ਚ ਆਲੂ ਪਾਂਨੇ ਅਸੀਂ ਜ਼ਰੂਰ। ਬਟ ਉ ਦੋਂ ਦੂਜੇ ਲਾਲ ਵਾਲੇ ਦੇ ਨਾ ਔਢੇ 'ਚ ਨੀ ਪਾਂਦੇ ਅਸੀਂ
ਅੱਛਾ, ਅੱਛਾ ਹੂੰ। ਪਹਿਲੇ ਜਮਾਨੇ ਵਿੱਚ ਜਦ ਕਣਕਣ ਕਣਕ ਵੱਢਦੇ ਨੀ ਆਉਂਦੇ, ਪੰਜਾਬ ਵਿੱਚ
ਹਾਂਜੀ, ਹਾਂਜੀ।
ਅਹ ਰਾਜਮਾਂ ਆਲੂ, ਆਲੂ ਵਿੱਚ ਪਾ ਕੇ ਰਾਜਮਾਂ ਬਣਾ ਕੇ ਰੋਟੀਆਂ ਲੈ ਕੇ ਆਉਂਦੇ ਹੁੰਦੇ ਸੀ। ਇੰਨੇ ਟੇਸਟੀ ਲ, ਉਹ ਵੀ ਖੇਤਾਂ ਵਿੱਚ ਬੈਠ ਕੇ।
ਖੇਤਾਂ ਵਿੱਚ ਬਹਿ ਕੇ, ਉਹੀ ਹੋਹੀ ਨਹੀਂ ਸੱਚੀ ਬਹੁਤ ਲਾ ਉਹ ਵੀ ਉਹਨਾਂ ਦਾ ਤਰੀਕਾ ਸੀ। ਉਹ ਤਰੀਕਾ ਹੱਥ ਚ ਲੈ ਕੇ ਰੋਟੀ ਖਾਣੀ। ਬਹੁਤ ਉਹ ਤਾਂ, ਵਹੀ-ਵਹੀ, ਨਹੀਂ ਅੱ ਲੱਗਦਾ ਹੈ। ਉਹ ਵੀ ਖੇਤਾਂ ਚ ਜਾ ਕੇ ਬੈਠ ਕੇ
ਹਮਮ। ਨਜ਼ਾਰਾ ਹੀ ਸੀ। ਉਹ ਉਹ ਲੋਕ ਹੈ ਹੀ ਨੇ ਹੁਣ ਕੁਛ ਮਰ, ਕੁਛ ਮਰ ਗਏ ਕੁਛ ਬਾਹਰ ਚਲੇ ਗਏ।
ਅੱਜ-ਕਲ ਇਹੀ ਹੋ ਰਿਹਾ ਨਾ ਸਾਰੇ ਅੱਜ ਕਲ੍ਹ ਖੇਤੀ ਮਤਲਬ ਕੋਈ ਹੈ ਹੀ ਨੀ ਨਾ ਸਾਰੇ ਆਪ ਆਪਣਾ ਦੂਜਾ ਕੰਮ ਹੀ ਕਰਨੇ ਪੈ ਗੇ ਆ ਨਾ। ਖੇਤੀ ਤੇ ਵਿੱਚ ਹੈ ਹੀ ਨਈ ਹੁਣ ਕੋਈ। ਪਹਿਲੇ ਆਰੋ ਖੇਤੀ ਰਹੀ ਨ ਨਾ ਹੁਣ ਕਰਨੇ ਵਾਲੇ
ਹਾਂ ਅੱਜ ਕੱਲ ਤਾਂ ਬਸ ਮੋਬਾਇਲ ਰਹਿ ਗਏ ਹੈਗੇ ਲੋਕਾਂ ਕੋਲ।
ਬਸ ਓਹੀ ਓਹੀ ਮੋਬਾਇਲ ਰੇਹ ਗਿਆ ਹੁਨ ਤੋਂ ਬਸ। ਓਹੀ ਹ ਓਥੇ ਕੀ ਫੇਮਸ ਹੈਗਾ?
ਹਮ ਕੰਮ ਮਿਲਦਾ ਨੀ ਹੈ। ਪਹਿਲੇ ਖ ਅਹ ਲੋਕ ਵੜਦੇ ਹੁੰਦੇ ਸੀ ਹੱਥਾਂ ਨਾਲ ਕਣਕ।
ਹਾਂਜੀ ਹੋ ਮਸ਼ੀਨਾਂ ਹੁਣ ਮਸ਼ੀਨਾਂ ਆ ਗਈ ਹੁਣ ਟੈਕਨੀਕ ਅਲਗ ਅਲੱਗ ਚੱਲਦਾ ਪਿਆ ਐ ਨਾ ਹੁਣ ਸਾਰਾ।
ਹਮ।
ਕੇ ਅੱਗੇ ਹੋਰ ਵੀ ਬਹੁਤ ਚੇਂਜਿਸ ਹੋ ਜਾਣੇ ਹੁਣ ਇੰਨਾ ਚੇਜਿਸ ਹੋ ਗਿਆ ਹੁਣ ਤੋਂ ਫਿਰ ਜਿਹੜੀ ਅੱਗੀ ਪੀੜੀ ਜਿਹੜੀ ਆਉਣੀ ਉਹ ਤਾਂ ਫਿਰ ਔਰ ਵੀ। ਬੋਤ
ਆਪਣੀ ਤਾਂ ਜ਼ਿੰਦਗੀ ਜਾਈ ਜਾਂਦੀ ਬੱਚ ਬੱਚਿਆਂ ਨੂੰ ਔਖਾ ਹੋ ਜਾਣਾ ਅੱਗੇ।
ਸਹੀ ਗੱਲ ਹੈ ਬੱਚਿਆਂ ਨੂੰ ਬੜਾ ਔਖਾ ਹੈ ਲੇਕਿਨ ਉਹਨਾਂ ਵਾਸਤੇ ਉਨੂ ਲੱਗਦਾ ਕੀ ਸੌਖਾ ਐ ਨਾ ਸਾਨੂੰ ਯੇ ਕੰਮ ਉਹਨਾਂ ਨੂੰ ਇਸਾ ਲੱਗਦਾ ਬਟ ਆਪਾਂ ਮੰਨੂ ਲੱਗਦਾ ਐ ਕੀ ਨਹੀਂ ਔਖ ਔਖਾ ਹੈਗਾ ਬਟ ਉਹਨਾਂ ਵਾਸਤੇ ਠੀਕ ਹੈ ਉਹ ਬੋਲਦੇ ਸਾਨੂੰ ਇਟ ਠੀਕ ਹੈਗਾ ਓਕ ਪਹਿਲੇ ਤਾਂ ਉਹ ਨਹੀਂ ਉਹ ਨਹੀਂ ਸੀ। ਦੇ ਕੇ, ਜੋ ਪਹਿਲੇ ਦੇ ਸੀਗੇ ਨਾ। ਐਹ ਹੁਨ ਬੱਚਿਆਂ ਨੂੰ ਬੋਲਦੋ ਤੁਸੀਂ ਕਰਲੋ। ਖੇਤੀ ਚ ਜਰਾ ਜਾ ਚਲੇ ਜਾਓ ਹੁੰਦੇ ਬੱਚੇ ਕਰਦੇ ਕਿੱਥੇ ਕਰਦੇ ਹੱਥ ਈ ਨੀ ਲਗਾਂਦੇ। ਹਾਂ ਉਹੀ ਐ ਅੱਜ ਦੇ ਬੱਚੇ ਇਸ ਤਰਾਂ ਦੇ ਨੇ ਉਹ ਬੋਲਦੇ ਸਾਨੂੰ ਬਾਹਰ ਜਾਣਾ ਐ ਬਸ।
ਹਾਂ ਹੁਣ।
ਓਹੀ ਓਹੀ ਓਥੇ ਫੇਰ ਤੁਹਾਡੇ ਐਥੇ ਕੇੜ ਕੀ ਫੇਮਸ ਹੈਗਾ ਜ਼ਿਆਦਾ? ਖਾਂਦੇ ਵਿੱਚ ਓਥੇ ਫੇਮਸ ਕੀ ਹੈਗਾ? ਕਾਂਦੇ ਵਿਚ?
ਘੁੰਮਨੇ ਵਾਸਤੇ?
ਘੁੰਮਨੇ ਵਾਸਤੇ ਨਹੀਂ ਜਿਸਰਾ ਫੂਡ ਆਈਟਮ ਦੇ ਵਿੱਚ ਖਾਂਦੇ ਜਿਸ ਹੁਨ ਬਿਸਕਿਟ ਹੋ ਗਏ।
ਅੱਛਾ-ਅੱਛਾ, ਹੁਣ ਨਾ ਸਾਡੇ ਇੱਥੇ ਹਾਂ ਆਟੇ ਦੀ ਬਿ ਬਿਸਕਿਟ ਬਣ ਮਿਲਦੇ। ਬਣਾਂਦੇ, ਸੋਣ ਦਾ ਮੀਨ ਨਾ ਚੜਦਾ ਨਾ ਇੱਥੇ ਆਪਣੇ ਇਦੇ ਕੀ ਬੋਲਦੇ ਸਾਵਨ ਦਾ ਮੀਨਾ। ਸਾਵਣ ਦੇ ਮਹੀਨੇ ਚ ਕੁੜੀਆ ਨੂੰ ਅਹ ਕ ਕੁੜੀਆਂ ਨੂੰ ਔ ਦਿੰਦੇ ਅਹ ਬਿਸਕੁਟ ਦਿੰਦੇ ਸੂਟ ਦਿੰਦੇ ਸਾਵਨ ਦੀਨੇ ਵਿੱਚ ਪੇਕੇ ਆਲੇ ਪੇਕੇ ਆਲੇ।
ਪੇ ਦੇ ਵਿੱਚ ਪਾ ਕੇ ਦਿੰਦੇ ਐਨਾ, ਹਾਂਜੀ ਹਾਂ ਪੇ ਕੇਵਲ ਵੋਹੀ ਹਾਂਜੀ ਵਹੀ ਮੈਂ ਮੈਂ ਸ ਬੌਤ ਖਾਦੇ ਐ ਵੋ।
ਚਲਦੀਆਂ ਹੋਣ ਨ ਚ ਚਾਲੂ ਹੋ ਜਾਣੇ ਪੱ ਦੀ ਫੇਰ ਉੱਥੋਂ ਬਣਵਾ-ਬਣਵਾ ਕੇ ਲੈ ਕੇ ਆਂਦੇ ਲੋਕ। ਪੀਪੇ ਭਰ-ਭਰ ਕੇ।
ਔ ਕਿ, ਔ ਕਿਸ ਤਰ੍ਹਾਂ ਕਿੱਲੋ ਮਿਲਦੇ ਔ? ਔ ਕੁਛ ਆਈਡੀਆ।
ਉੱਥੇ ਅਹ ਸੱਠ ਰੁਪਏ ਦਾ ਬਣਵਾਈ ਲੈਂਦੇ ਕਿੱਲੋ ਦੇ ਉੱਤੇ ਪਿੱਛੇ ਅਹ ਜੇ ਆਪਾਂ ਦੋ ਕਿੱਲੋ ਆਟਾ ਦੋ ਕਿੱਲੋ ਆਟ ਟੇ ਵਿੱਚ ਅੱਧਾ ਕਿੱਲੋ ਘਿਓ ਫੜ ਲਿਤ ਫੜ ਲੀਤਾ, ਫੜੋ ਔਰ ਕਿੱਲੋ ਚੀਨੀ ਹੋ ਗੀ। ਏ ਸਮਾਨ ਮਤਲਬ ਬ ਫਅ ਸਸਤੇ ਹੀ ਪੈਂਦੇ।
ਹਾਂ, ਫਿਰ ਬੀ ਸਸਤੀ ਅ ਅ ਸਮਾਨ ਅਪਾਂ ਨੇ ਦੇਣੈ ਕਿ ਔਨਾਂ ਨੇ ਦੇਣ
ਸਮਾਨ ਆਪਾਂ ਨੇ ਦੇਣੈ ਘਰੋਂ ਲੈ ਕ ਕੇ ਜਾਣਾ ਦੁੱਧ ਬੀ ਲੈ ਕੇ ਜਾਣਾ ਕਰੋ ਬਿਸ ਅਹ ਦੁੱਧ ਲੈ ਕੇ ਜਾਣਾ ਚੀਨੀ ਲੈ ਕੇ ਜਾਣੀ। ਜੇ ਤੁਸੀਂ ਕਸਟਰਡ ਪੌਡਰ ਪਾਣਾ ਏ ਵਿੱਚ ਅਹ ਅ ਫਲੇਵਰ ਵਸਤੇ ਤਾਂ ਕਟਤਰ ਪਾਯੈ ਹਾਂ ਕਸ ਪਾ ਹਾਂ। ਓਹ ਵੀ ਪਾ ਸਕਦੇ ਜੇ ਤੁਸੀਂ ਫਾਰਮੀ ਔ ਨਾਲ ਪਾਣਾ ਏ ਓਹ ਵੀ ਪਾ ਸਕਦੇ ਜੇ ਦੇਸੀ ਪਾਣਾ ਏ ਓਹ ਵੀ ਪਾ ਸਕਦੇ, ਓਹ ਆਪਣੀ ਇੱਛਾ ਏ।
ਨਹੀਂ ਨਹੀਂ ਅੱਛਾ ਹੈਗੈ। ਨਹੀਂ ਨਹੀਂ ਘਿਓ ਕਿਸੇ ਨਾ ਅਪਣਾ ਦੇਸੀ ਘਿਓ ਈ ਅੱਛਾ ਰੈੰਦੈ। ਉਹਦੇ ਚ ਨਹੀਂ ਅਸੀਂ ਅਸੀਂ ਪੰਜਾਬ ਆਉਂਦੇ ਸੀ ਨਾ ਉਸ ਸ਼ਹਿਰ ਤੋਂ ਜ਼ਰੂਰ ਲੈ ਕੇ ਕਰ੍ਹਾਂਦੇ ਸੀ
ਹਮ ਅਹ ਦੋ ਕਿੱਲੋ ਆਟੇ ਵਿੱਚ ਠੀਕ ਅੱਧਾ ਕਿੱਲੋ ਘਿਓ ਬਹੁਤ ਹੋ ਗਿਆ ਕਿੱਲੋ ਦੁੱਧ ਫੜ ਲੁਤ ਹਾਂ ਦੋ ਅਹ ਕਿੱਲੋ ਦੁੱਧ ਹੋ ਗਿਆ ਕਿੱਲੋ ਚੀਨੀ ਹੋ ਕਿੱਲੋ ਸਵਾ ਕਿੱਲੋ ਕੀ ਚੀਨੀ ਹੋ ਗਈ
ਅੱਛਾ ਦੋ ਕਿੱਲੋ ਆਟੇ ਚ ਕਿੱਲੋ ਘਿਓ ਕਿੱਲੋ ਘਿਓ ਪਾਉਂਦੇ ਆ ਔਰ ਕ ਸਵਾ ਕਿਲੋ ਅੱਛਾ ਅੱਦਰਕ ਕਿੱਲੋ ਉਹ ਕਿਸ ਤਰਾ ਮੈਲਟ ਕਰਕੇ ਪਾਾਂਦੇ ਪੂਰਾ
ਉਹ ਸਾਰਾ ਉਹ ਪੱਠੀ ਵਾਲੇ ਜੋ ਪੱਠੀ ਨੀ ਹੁੰਦੀ ਅੱਗ ਉਹ ਭੱਠੀ ਅਹ ਉਹਨੂੰ ਨਾਲ ਸਾਂਚਾ ਬਣਿਆ ਹੁੰਦਾ ਉਹਦਾ ਸਾਂਚਾ ਬਣਿਆ ਹੁੰਦਾ ਬਿਸਕੁਟ ਦਾ ਅ ਤੇ ਜਿਵੇਂ ਟਰੇੇ ਨਹੀਂ ਹੁੰਦੇ ਟਰੇੇ ਬਣੀ ਹੁੰਦੀ ਉਹ ਟਰੇ ਵਿੱਚ ਅ ਡਿਜਾਇਨ ਜਾਂ ਪਾ ਕੇ ਆਟਿਆ ਗੁੰਨ ਕੇ ਅਹ ਫਿਰ ਭੱਠੀ ਆਉਂਦੀ ਆ ਭੱਠੀ ਵਿੱਚ ਪਾਉਂਦੇ ਆ
ਹਾਂਜੀ ਹਾਂ ਉਹੀ ਭੱਠੀ ਦੇ ਉੱਥੇ ਭੱਠੀ ਦੇ ਕਰਦੇ ਨਾ ਇੱਥੇ ਕਿਸ ਹੁਣ ਬਾਕੀ ਜਗ੍ਹਾ ਕਿਸੇ ਹੁਣ ਓਵਨ ਆ ਗਿਆ ਓਟੀ ਜੀ ਆ ਗਿਆ ਉਹਦੇ ਚ ਕਰਦੇ ਪਰ ਉਸ ਸਾਈਡ ਪੰਜਾਬ ਸਾਈਡ ਕਿਸ ਤਰ ਨਾ ਉਹ ਜ਼ਿਆਦਾ ਪੱਟੀ ਚਚ ਹੀ ਬਣਾ ਕੀ ਲੁਧਿਆਣੇ ਹੁੰਦਾ ਹੈ ਨਾ ਕੰਮ ਨਾ ਲੁਧਿਆਣਾ ਹੀ ਹੁੰਦਾ ਹੇ ਨਾ
ਹਾਂ ਹਾਂ ਨਹੀਂ ਹਰੇਕ ਜਗ੍ਹਾ ਤੇ ਪੂਰੇ ਪੰਜਾਬ ਵਿੱਚ ਚਾਲੂ ਹੋ ਜਾਣਾ ਕੰਮ ਆਹ ਥੋੜੇ ਦਿਨਾਂ ਬਾਅਦ ਅਗਲੇ ਮਹੀਨੇ ਤੋਂ ਚਾਲੂ ਹੋ ਜਾਣਾ ਕੰਮ
ਅੱਛਾ ਚਾਲੂ ਹੋ ਜਾਣ ਨਹੀਂ ਹਾਂ ਯ ਇਸੀ ਸਾਲ ਹੋ ਯਹੀ ਟਾਈਮ ਹੁੰਦੇ ਨਾ ਬਰਸਾਤ ਚ ਸਾਵਣ ਦੇ ਵਿੱਚ ਸੌਉਣ ਦਾ ਮੈਣਾ ਹਾਂਜੀ ਸੋਣ ਦੇ ਵਿੱਚ ਨੀ ਅੱਛਾ ਹੈਗਾ
ਫਿਰ ਫਿਰ ਲੋਕ ਨੈਣਾਂ ਦੇਵੀ ਵੀ ਬਹੁਤ ਜਾਂਦੇ ਹ ਨੈਣਾ ਦੇਵੀ ਦੇ ਚਾਲੇ ਹੁੰਦੇ ਨਾ ਚਾਲੇ ਬੋਲਦੇ ਜ ਹਾਂ ਨੋਵਾ ਨਰਾਤਰੇ ਅ ਹਾਂ ਫੇਰ ਉਹ ਅ ਉਹ ਨੈਣਾ ਦੇਵੀ ਜਾਂਦੇ ਪੈਦਲ ਯਾਤਰਾ ਕਰਕੇ
ਅਸੀਂ ਆਏ ਸੀ ਨਾ ਜਦ ਪੰਜਾਬ ਉੱਥੇ ਅਪਹੋਰ ਸਾਹਿਬ ਹੈਗਾ ਅ ਦਸਵੇਂ ਪਾਤਿਸ਼ਾਹ ਜੀ ਦਾ ਗੁਰਦਾਆ ਹਾਂਜੀ ਹਾਂਜੀ ਉੱਥੇ ਅਭੋਰ ਸਾਹਿਬ ਗੁਰਦੁਆਰੇ ਗਏ ਸੀ ਨਾ ਅਸੀਂ ਜਿੱਥੇ ਦਸਵੇਂ ਪਾਤਸ਼ਾਹ ਜੀ ਨੇ ਉਹ ਚੌਪੜੀ ਸਾਹਿਬ ਦਾ ਪਾਠ ਹੀ ਕੀਤਾ ਸੀ ਸ਼ੁਰੂਆਤ ਕੀਤੀ ਸੀ ਉ ਉੱਥੋਂ ਦੀ ਅਸੀਂ ਪਹਾੜੀ ਦੇਖੀ ਸੀ ਸਾਹਮਣੇ ਨੇਨਾ
ਅਹ ਅਨੰਦਪੁਰ ਸਾਹਿਬ ਅਨੰਦਪੁਰ ਪੁਰ
ਹਾਂਜੀ ਹਾਂਜੀ ਅਨੰਦਪੁਰ ਸਾਹਿਬ ਤੋਂ ਹੀ ਉੱਥੇ ਹਾਂਜੀ ਹਾਂਜੀ ਬਰਾਬਰ
ਉਹ ਗੁਰਦੁਆ ਉਹ ਗੁਰਦੁਆਰੇ ਦੇ ਸਾਹਮਣਿਉਂ ਉੱਪਰੋਂ ਦਿਖਦਾ ਏ
ਹਾਂਜੀ ਉਹ ਗੁਰਦੁਆਰਾ ਤੋਂ ਇੱਕਦਮ ਸਾਹਮਣੇ ਦਿਖਦਾ ਹਾਂਜੀ ਵਹੀ ਉਹੀ ਹੈਏ ਅਸੀਂ ਆਏ ਸੀ ਨਾ ਹੁਣ ਸਾਰੀ ਜਗ੍ਹਾ ਘੁੰਮ ਕੇ ਆਏ ਸੀ ਨਾ ਇਤਿਹਾਸਿਕ ਗੁਰਦੁਆਰੇ ਜੀ
ਅੱਛਾ ਅੱਛਾ ਅੱਛਾ
ਦੇਖਿਆ ਸੀਗਾ ਉਹ ਪਹਾੜ ਗਏ ਤਾਂ ਨੀ ਅਸੀਂ ਬਟ ਪਹਾੜੀ ਤੋਂ ਦੇਖਿਆ ਸੀ ਉੱਥੇ ਜੈ ਮੰਦਿਰ ਉੱਚਾ ਬਹੁਤ ਉੱਚਾ ਬਹੁਤ ਹੈ ਨਾ
ਹਮ ਬਹੁਤ ਵਧੀਆ ਲੋ ਵੱਧ ਪੰਜਾਬ ਦੀ ਜਾਂ ਜਨਤਾ ਜਾਂਦੀ ਉੱਥੇ ਲੋਕ ਵਧ ਜਾਂਦੇ ਬਹੁਤ ਮੰਨਦੇ ਹਾਂ ਬਹੁਤ
ਹਾਂਜੀ ਨਹੀਂ ਨਹੀਂ ਅੱਛਾ ਹੈਨਾ ਨੈਨਾ ਦੇਵੀ ਨੂੰ ਤਾਂ ਬਹੁਤ ਕਾਫ਼ੀ ਲੋਕ
ਹਮ ਬਹੁਤ ਵਧੀਆ ਫੇਰ ਉੱਥੇ ਸਾਰੇ ਹਾਂ ਮੈਂ ਬਹੁਤ ਵਾਰੀ ਜਾ ਕੇ ਫੇਰ ਥੋੜਾ ਜਿਹਾ ਦੂਰ ਜਵਾਲਾ ਦੇਵੀ ਹੈ ਫੇਿਰ ਬਾਬਾ ਬਾਲਕ ਨਾਥ ਵੀ ਹੈ ਬਹੁਤ ਲੋਕ ਆਲੇ ਦੁਆਲੇ ਸਾਰਾ ਕੁਛ ਸਾਰੇ ਆਲੇ ਦੁਆਲੇ ਦ ਲਵੇ ਲਵੇ ਆ
ਓਕੇ-ਓਕੇ, ਸਾਰਿਆਂ ਨੇ
ਵੈਸ਼ਨੋ ਦੇਵੀ ਥੋੜਾ ਜਿਹਾ ਦੂਰ ਆ
ਹਾਂ ਵੈਸ਼ਨੂੰ ਦੇਵੀ ਮੇਰਾ ਤੋਂ ਹਾਲ ਇਸ ਬਾਰ, ਸਾਡਾ ਵੀ ਵਿਚਾਰ ਹੈਗਾ ਜਾਣ ਨੂੰ। ਤੋ ਹੁਣ ਦੇਖੋ ਕਦੋਂ ਬੁਲਾਵਾ ਆਂਦਾ ਮਾ
ਹਮ
ਮਨ ਹੈਗਾ ਉੱਥੇ ਜਾਣ ਦਾ ਵੀ।
ਹਾਂ, ਬਹੁਤ
ਚਲੋ ਭੈਣਜੀ ਮੈਨੂੰ ਨਾ ਇੱਕ ਕਾਲ ਆਈ ਜਾ ਰਿਹਾ, ਮੈਂ ਤੁਹਾਨੂੰ ਕਰਨੀ ਆ ਫ ਫ੍ਰੀ ਹੋਕੇ ਫਿਰ, ਹਾਂਜੀ। ਓਕੇ,